ਐਲੋ
ਹੈਲੋ ਓ
ਹਾਂਜੀ ਈ
ਹਾਂਜੀ ਹੁਣ ਕੋਈ ਟੋਪਿਕ ਸੋਚੋ ਜੀ
ਦੁੱਧ ਦਾ ਵੇਖੋ ਲੋ ਦੁੱਧ ਦਾ ਅੱਜ ਕੱਲ੍ਹ ਕਿਵੇਂ ਦਾ ਇਦਾਂ ਆਦਾ ਪਿਆ ਵਾ
ਅੱਛਾ ਅੱਛਾ ਆ ਹਾਂ ਹਾਂ ਅੱਜ ਕੱਲ੍ਹ ਹਰ ਚੀਜ਼ ਚ ਮਿਲਾਵਟ ਤੇ ਦੇਖੋ ਓ ਹੈ ਈ ਐ ਚਾਹੇ ਦੁੱਧ ਹੋਏ ਚਾਹੇ ਏ ਕੋਈ ਸਵੀਟਸ ਹੋਏ ਚਾਹੇ ਕੋਈ ਡੇਅਰੀ ਪ੍ਰੋਡਕਟ ਹੋਏ
ਹੈ ਨੀ ਨਹੀਂ ਗੁਜ਼ਾਰਾ ਨੀ ਨਹੀ ਹੈਗਾ ਜੀ
ਹਾਂਜੀ ਅੱਜ ਕੱਲ੍ਹ ਜਿਹੜੇ ਦੁੱਧ ਦੇਣ ਵਾਲੇ ਆਦੇ ਨੇ ਉਹ ਵੀ ਕੀ ਸਾਨੂੰ ਕੋਈ ਦੁੱਧ ਥੋੜੀ ਇਦਾਂ ਦੇ ਕੇ ਜਾਂਦੇ ਐ ਉਹ ਤਾਂ ਜਿਹੜੇ ਪਿੰਡਾਂ ਚ ਅੱਜ ਕੱਲ ਰਹਿੰਦੇ ਨੇ ਨਾ ਜਿਹੜੇ ਜਿਨ੍ਹਾਂ ਦੇ ਆਪਣੇ ਮੱਝਾਂ ਗਾਵਾਂ ਨੇ ਉਹ ਅੱਜ ਕੱਲ੍ਹ ਜਿਹੜੇ ਹੈਗੇ ਏ ਉਹ ਪਿਓਰ ਦੁੱਧ ਪੀ ਸਕਦੇ ਨੇ ਪਰ ਜਿਹੜੇ ਸ਼ਹਿਰਾਂ ਚ ਤੇ ਜਿਹੜੇ ਆਪਾਂ ਲੈਨੇ ਆ ਰਿਟੇਲ ਚ ਦੁੱਧ ਲੈਨੇ ਆ
ਥੈਲੀਆਂ ਆਲਾ ਤਾਂ ਭੁੱਲ ਜਾਓ ਜੀ ਥੈਲ ਵਾਲਾ ਤਾਂ ਕੈਮੀਕਲ ਹੈਗਾ ਮੈਂ ਕੱਲ੍ਹ ਪਰਸੋਂ ਇੱਕ ਵੀਡੀਓ ਵੇਖਦਾ ਸੀ ਉਹਨਾਂ ਨੇ ਪਤਾ ਨੀ ਕੇੜਾਈ ਚੀਜ਼ ਚ ਕੀ ਚੀਜ਼ ਪਾਈ ਤੇ ਉਹ ਦੁੱਧ ਬੰਨ ਗਿਆ ਵਾ
ਅੱਛਾ ਆ
ਹੁਣ ਆਪਾਂ ਸਾਬ ਮੋਟਾ ਮੋਟਾ ਹਿਸਾਬ ਲਾਈਏਗਾ ਦੁੱਧ ਕਿੰਨੇ ਰੁਪਏ ਸੱਤਰ ਰੁਪਏ ਕਿੱਲੋ ਹੇਗਾ ਠੀਕ ਐ ਜੀ
ਹਾਂ ਸੱਤਰ ਰੁਪਏ ਕਿੱਲੋ ਐ
ਤੇ ਆਪਾਂ ਦਹੀਂ ਲੈਣ ਜਾਈਏ ਤਾਂ ਅੱਸੀ ਨੱਬੇ ਰੁਪਏ ਐ
ਹਾਂਜੀ ਹਾਂਨੀ ਈ
ਤੇ ਇੱਕ ਕਿੱਲੋ ਦਹੀਂ ਦੁੱਧ 'ਚ ਦਹੀਂ ਬਣ ਜਾਂਦੀ ਇੰਨੀ ਦੱਸੋ ਓ ਤੁਸੀ ਆਪ ਲਾਓ ਸਾਬ ਨਹੀਂ ਬਣਦੀ ਜੀ ਨਹੀਂ ਬਣਦੀ ਈ ਇਹ ਸਭ ਕੈਮੀਕਲ ਹੈਗਾ ਆ ਦੂਜੀ ਆਪਾਂ ਹਿਸਾਬ ਲਾਈਏ ਕੂ ਨੀਲ ਹੈਗਾ ਤਿੰਨ ਸੌ ਵੀਹ ਰੁਪਏ ਚਾਲੀ ਰੁਪਏ ਕਿੱਲੋ ਠੀਕ ਐ ਜੀ।
ਹਾਂ,
ਇੱਕ ਕਿੱਲੋ ਦੁੱਧ ਦੋ ਕਿੱਲੋ, ਤਿੰਨ ਕਿੱਲੋ ਚਾਰ ਪੰਜ ਕਿੱਲੋ ਦੁੱਧ ਅੱਛਾ ਤੁਸੀਂ ਇੰਨਾ ਬਣਾ ਲਓਗੇ ਨਹੀਂ ਬਣਦਾ ਜੀ, ਨਹੀਂ ਬਣਦਾ ਸਹੀ ਗੱਲ ਐ ਸਾਤੋ ਲੱਗਦਾ ਨਾ ਐਕਚੁਲੀ, ਨੀਲ ਵੀ ਆਪਾਂ
ਉਹੀ ਤਾਂ ਜਦੋਂ ਆਪਾਂ ਜਾਨੇ ਆ ਤਾਂ ਉਹ ਟੈਸਟਿੰਗ ਟੈਸਟ ਟਿਊਬ ਚ ਕਰਦੇ ਤਾਂ ਹੁੰਦੇ ਨੇ ਕੁਛ ਨਾ ਕੁਛ ਤਾਂ ਕਰਦੇ ਈ ਨੇ ਹੁਣ ਸਾਨੂੰ ਨੀ ਪਤਾ ਇੰਨੀ ਨੌਲੇਜ ਨੀ ਐ।
ਸਾਨੂੰ ਨੀ ਪਤਾ ਨਾ,
ਹਾਂ,
ਹਾਂ,
ਹੁਣ ਔਰ ਅੱਜ ਕੱਲ੍ਹ ਮੱਝਾਂ ਗਾਵਾਂ ਨੂੰ ਇੰਨਾ ਉਹ ਦਿੰਦੇ ਨੇ ਉਹ ਫੀਡ ਜੋ ਅਲੱਗ ਹੁੰਦੀ ਐ, ਮਤਲਬ ਹਰ ਚੀਜ਼ ਹਾਂ ਹਾਂ। ਇਹ ਚੀਜ਼ਾਂ ਬਹੁਤ ਨੇ ਅੱਜ ਕੱਲ੍ਹ ਫਿਰ ਓਤੋਂ ਬਾਅਦ ਉਹਨਾਂ ਨੂੰ ਯੂਜ ਕਰਕੇ। ਉਸ ਉਹ ਤੋਂ ਬਾਦ ਉਹਨਾਂ ਨੂੰ ਯੂਜ ਕਰਕੇ ਇੱਦਾਂ ਈ ਛੱਡ ਦਿੰਦੇ ਨੇ।
ਉਹ ਹਿਸਾਬ ਨਾਲ ਨਾਲ ਜੇ ਗੱਲ ਨੂੰ ਬਵਾਂ ਦੀ ਜਿਵੇਂ ਪਹਿਲਾਂ ਕਹਿੰਦੇ ਸੀ ਨਾ ਕਿ ਆਪਾਂ ਬੇੜੀ ਕੇਅਰ ਕਰਦੇ ਸੀ ਦੇਖਭਾਲ ਕਰਦੇ ਸੀ ਉਹ ਉਸ ਹਿਸਾਬ ਨਾਲ ਰਈ ਨੀ।
ਹਾਂਜੀ, ਹਾਂਜੀ, ਹਾਂਜੀ ਇਹ ਤਾਂ ਹੈ।
ਸਾਰੇ ਪਿੰਡ ਦੇ ਪਿੰਡ ਵੀ ਥੋੜ੍ਹੇ ਬਹੁਤ ਈ ਰਹਿ ਗਏ ਆ, ਇੰਨੇ ਪਿੰਡ ਥੋੜ੍ਹੇ ਆ ਜਿੰਨਾ ਹੁਣ, ਜਿੱਦਾਂ-ਜਿੱਦਾਂ ਸਾਡੀ ਜਨਸੰਖਿਆ ਵੱਧੀ ਜਾਂਦੀ ਆ ਉੱਧਰ-ਉੱਧਰ ਪਿੰਡ ਵੀ ਤਾਂ ਕੱਟੇ ਜਾਂਦੇ ਵਾ, ਬੇਰੁਜ਼ਗਾਰੀ ਵੱਧੀ ਜਾਂਦੀ ਆ।
ਅੱਜ ਕੱਲ੍ਹ ਤਾਂ ਪਿੰਡ ਵੀ ਪਿੰਡ ਚ ਕੌਣ ਰਹਿੰਦਾ, ਦੇਖੋ ਪਿੰਡ ਆਲੇ ਸਾਰੇ ਬਾਰ ਈ ਜਾ ਰਹੇ ਨੇ ਅੱਜ। ਬਰੋਡ ਦਾ ਈ ਉਹਨਾਂ ਦਾ ਵੀ ਬਣ ਰਿਆ ਮੈਂ ਹੁਣ ਇੱਕ ਇੱਕ ਨਿਊਜ਼, ਨਿਊਜ਼ ਈ ਸੁਣੀ ਸੀ ਮੈਂ ਇੱਕ ਪਟਿਆਲੇ 'ਚ ਇੱਕ ਪਿੰਡ ਹੈਗਾ ਜਿਹਦੇ 'ਚ ਮਤਲਬ ਇੱਕ ਦੋ ਫੈਮਲੀਜ਼ ਰਹਿੰਦੀਆਂ ਨੇ, ਬਾਕੀ ਸਾਰਾ ਪਿੰਡ ਬਾਹਰ ਗਿਆ ਉਹਨਾਂ ਦਾ, ਇੰਨੀ ਵਧੀਆ ਵਧੀਆ ਕੋ ਠੀਆਂ ਕਿ ਆਪਾਂ ਮਤਲਬ ਸੋਚ ਵੀ ਨੀ ਸਕਦੇ ਕਿ ਕਿੱਦਾਂ ਕੋਠੀਆਂ ਬਣੀਆਂ ਹੋਣਗੀਆਂ। ਕਿੰਨੇ ਮਤਲਬ ਲਾਰਜ ਸਕੇਲ 'ਤੇ ਬਣੀਆ ਨੇ।
ਖੇਤੀਬਾੜੀ ਦੇ ਹੋਣਗੇ ਨਾ, ਕਿਲੇ ਕੁਲੇ ਵੇਚ ਕੇ ਚਲੇ ਗਏ ਹੋਣੇ।
ਵੇਚਿਆ ਵੀ ਨੀ ਐ ਉਧਰ ਤਾਲੇ ਲੱਗੇ ਹੋਏ ਨੇ, ਇਹ ਨੀ ਕਿ ਰੈਂਟ ਤੇ ਦੇ ਦੀ ਐ ਕੁਛ ਵੀ ਉਧਰ, ਤਾਲੇ ਲੱਗੇ ਨੇ ਵੱਡੇ-ਵੱਡੇ ਤੇ। ਮਤਲਬ ਘੱਟ ਤੋਂ ਘੱਟ ਦਸ-ਦਸ ਸਾਲ ਪੰਜ-ਪੰਜ ਸਾਲ ਹੋ ਚੁੱਕੇ ਨੇ ਤੇ ਉਹ ਫੈਮਲੀਜ਼ ਕਦੇ, ਆਦੀਆਂ ਈ ਨੀ, ਕਿਉਂਕਿ ਅਗਰ ਬੰਦਾ ਇੱਕ ਬੰਦਾ ਵੀ ਸਾਡੇ ਮਤਲਬ ਪਰਿਵਾਰ 'ਚ ਚੋ ਬਾਹਰ ਚਲਾ ਜਾਏ, ਤੇ ਇੱਕ ਬੰਦਾ ਪੀ ਆਰ ਹੋ ਜਾਵੇ ਅਗਰ। ਤੇ ਉਹ ਆਪਣੇ ਭਰਾ ਭੈਣ ਨੂੰ ਬੁਲਾਏਗਾ, ਫਿਰ ਉਹ ਤੋਂ ਬਾਅਦ ਉਹ ਘਰ ਖ਼ਰੀਦੇਗਾ ਉੱਧਰ। ਕਿਉਂਕਿ ਪੀ ਆਰ ਹੋ ਕੇ ਤਾਂ ਘਰ ਪਹਿਲਾਂ ਸਭ ਤੋਂ ਪਹਿਲਾਂ ਮੋਟਿਵ ਹੁੰਦਾ ਕਿ ਆਪਾਂ ਘਰ ਈ ਲੈਣਾ। ਫਿਰ ਓਤੋਂ ਬਾਦ ਉਹਨਾਂ ਦੇ ਪੇਰੈਂਟ ਵੀ ਉੱਧਰ ਚੱਲ ਜਾਂਦੇ ਨੇ ਫਿਰ ਉਹਨਾਂ ਦੀ ਸਾਰੀ ਫੈਮਿਲੀ ਉੱਧਰ ਵੱਸ ਜਾਂਦੀ ਐ ਵਿਆਹ ਹੋ ਜਾਂਦਾ, ਸਭ ਕੁਛ ਮਤਲਬ ਫਿਰ ਉਹ ਇੰਡੀਆ ਵੱਲ ਕਿੱਧਰ ਚੱਕਦੇ ਨੇ।
ਹੂੰ, ਇਹੀ ਹੋ ਰਿਆ ਜੀ ਪੰਜਾਬ ਤਾਂ ਹੀ ਤੇ ਖੱਲੀ ਹੋ ਰਿਆ, ਬਈਏ ਕਿਉਂ ਵੜੇ ਨੇ ਇਹ, ਇਸ ਕਰ ਕੇ ਵੜੇ ਨੇ,
ਸਹੀ ਗੱਲ ਐ, ਇੱਧਰ ਪੰਜਾਬ ਦੇ ਲੋਕੀ ਵੀ ਉੱਧਰ ਜਾ ਕੇ ਇਹੀ ਕੰਮ ਕਰਦੇ ਨੇ, ਲੇਬਰ ਦਾ ਹੀ ਕੰਮ ਕਰ ਰਹੇ ਨੇ।
ਹਾਂ।
ਇੱਧਰ ਉਹ ਇੰਨੀ ਸੁੱਖੀ ਮਤਲਬ ਇੰਨੀ ਅੱਛੀ ਜ਼ਿੰਦਗੀ, ਸੌਖੀ ਜ਼ਿੰਦਗੀ ਜਿਹੜੀ ਇਹ ਉਹ ਬਤੀਤ ਕਰਦੇ ਸੀਗੇ ਪਹਿਲਾਂ, ਸਹੀ ਗੱਲ। ਸਹੀ ਗੱਲ ਐ।
ਆਪਨਾ ਨਹੀਂ ਸ਼ੌਂਕ ਭਈ ਬਾਹਰ ਜਾਣ ਦਾ, ਕਦੀ ਨੀ ਸ਼ੌਂਕ ਪਿਆ ਵਾ।
ਅੱਛਾ ਅੱਛਾ। ਮੇਰਾ ਤੇ ਹੈਗਾ ਆ, ਪਰ ਮੇਰੇ ਘਰ ਦੇ ਨਹੀਂ ਪੂਰਾ ਹੋਣ ਦਿੰਦੇ।
ਕੁੱਝ ਨੀ ਰਖਿਆ ਜੀ ਬਾਹਰ ਜਾ ਕੇ, ਇਥੇ ਘਰ ਕੰਮ ਨੀ ਕਰਦੇ, ਉੱਥੇ ਜਾ ਕੇ ਕੰਮ ਕਰਨਾ ਪੈਂਦਾ।
ਨਹੀਂ ਤਾਂ ਉੱਧਰ ਕੀ ਕਹਿੰਦੇ ਪੈਸੇ ਦੇਖੋ ਪੈਸੇ ਜਿੱਧਰ ਮਿਲਦੇ ਨੇ, ਅੱਜ ਕੱਲ੍ਹ ਬੱਚਾ ਉੱਧਰ ਤਾਂ ਦੇਖੋ ਲਾਲਚ ਤਾਂ ਹੈ ਹੀ ਐ ਫਿਰ ਅੱਜ ਕੱਲ।
ਦੇਖੋ ਜੀ ਹਰ ਇੱਕ ਚੀਜ਼ ਪੈਸਾ ਵੀ ਤੇ ਨੀ ਹੁੰਦੀ ਨਾ।
ਨਹੀਂ ਪੈਸਾ ਤਾਂ ਨੀ ਹੁੰਦੀ ਚਲੋ ਮੰਨਦੀ ਆ।
ਮੈਂ ਮੰਨਦਾ ਆ ਕਿ ਹਾਂ ਬਈ ਮਾਂ-ਪਿਓ ਦੇ ਬਾਅਦ ਪੈਸਾ ਆਂਦਾ। ਠੀਕ ਐ ਨਾ, ਜੇ ਮਾਂ-ਪਿਓ ਰਾਜ਼ੀ ਹੋਣ, ਫਿਰ ਠੀਕ ਆ ਜੇ ਮਾਂ ਤੇ ਬ ਬਾਅਦ ਓਦਾ ਵੀ ਜਾਈਏ ਆਪਾਂ।
ਹੁਣ ਕਈਆਂ ਦੇ ਮਤਲਬ ਇੱਕ-ਇੱਕ ਬੱਚਾ ਹੁੰਦਾ ਉਹਨੂੰ ਵੀ ਬਾਹਰ ਭੇਜ ਦਿੰਦੇ ਨੇ, ਕਈ ਕਈਆਂ ਦੇ ਇੰਨੇ ਉ ਜਿਗਰੇ ਹੁੰਦੇ ਨੇ। ਕਿ ਉਹ ਭੇਜ ਦਿੰਦੇ ਨੇ ਬਾਹਰ।
ਭੇਜ ਦਿੰਦੇ ਨੇ, ਹੁਣ ਮੇਰੇ ਭੂਆ ਹੈ ਨੀ ਭੂਆ ਦਾ ਮੁੰਡਾ ਗਿਆ ਵਾ, ਓਹ ਯੂ ਕੇ ਗਿਆ ਵਾ।
ਅੱਛਾ ਅੱਛਾ ਅੱਛਾ ਮੇਰਾ ਮੇਰਾ ਵੀ ਇੱਕ ਫਰੈਂਡ ਹੈਗਾ, ਉਹਦਾ ਉਹ ਵੀ ਕੱਲਾ-ਕੱਲਾ ਹੈਗਾ। ਤੇ ਉਹਦੇ ਮੰਮੀ-ਪਾਪਾ ਨੇ ਵੀ ਉਹਨੂੰ ਬਾਹਰ ਹੀ ਭੇਜਿਆ ਆ।
ਉਹ ਮਾਹੌਲ ਹੀ ਇੱਦਾਂ ਦਾ ਬਣ ਗਿਆ ਨਾ ਕਿ ਜਦੋਂ ਵੀ ਬਸ ਦੇਖੋ ਕਿ ਭੇਡ ਚਲਦੀ ਪਈ ਆ।
ਹਾਂਜੀ?
ਭੇਡ ਚਾਲ ਚੱਲਦੀ ਭੇਡ ਚਾਲ।
ਹਾਂਜੀ, ਇੱਕ-ਇੱਕ ਦੂਜੇ ਨੂੰ ਵੇਖ ਕੇ ਤਾਂ ਬੰਦਾ ਹੁੰਦਾ ਕਿ ਚਲੋ ਉਹ ਵੀ ਬਾਰ ਗਿਆ, ਫਲਾਣੇ ਦਾ ਮੁੰਡਾ ਬਾਰ ਗਿਆ ਜੀ ਆਪਾਂ ਬਾਹਰ ਜਾਣਾ।
ਫਿਰ ਸਾਰਿਆਂ ਨੂੰ ਚਾਸ ਥੋੜ੍ਹੇ ਮਿਲਦੇ ਆ, ਐ ਵੀ ਦੇਖੋ ਨਾ।
ਸਹੀ ਗੱਲ ਸਹੀ ਗੱਲ ਐ, ਹੁਣ ਸਾਡੇ ਗਲੀ ਚ ਵੀ ਇੱਕ ਮੁੰਡਾ ਗਿਆ ਹੋਇਆ। ਕਿੰਨਾ ਟਾਈਮ ਹੋ ਗਿਆ ਕਿੱਧਰ ਆਇਆ ਉਹ, ਤਿੰਨ ਚਾਰ ਸਾਲ ਹੋ ਗਏ ਨੇ, ਹੁਣ ਉਹਦੇ ਪੇਰੈਂਟਸ ਹੀ ਗਏ ਸੀ। ਉਹਨੂੰ ਮਿਲਣ ਵਾਸਤੇ।
ਹੂੰ।
ਹੂੰ, ਸਾਰੀ ਫੈਮਿਲੀ ਨੂੰ ਉਹਨੇ ਉੱਧਰ ਹੀ ਬੁਲਾਇਆ ਸੀ ਖ਼ੁਦ ਨੀ ਆਇਆ ਨਾ ਪਰ।
ਚਲੋ ਜੀ ਜਿੱਦਾਂ ਉਹਦੀ ਚਾਹਿਆ ਉਹਨੇ ਉਹੀ ਹੋਣਾ। ਜਿਹਦਾ ਦਾਣਾ ਪਾਣੀ ਕਿੱਥੇ ਲਿਖਿਆ।
ਡਾਕਟਰ ਦੀ ਪੜ੍ਹਾਈ ਕਰ ਰਿਹਾ ਸ਼ਾਇਦ ਉਹ ਮੈਡੀਕਲ।
ਜਿੱਥੇ ਮਰਜ਼ੀ ਕਹਿ ਲੈਣ, ਜਿੱਥੇ ਦਾਣਾ ਪਾਣੀ ਲਿਖਿਆ ਜੀ। ਹੁਣ ਐ ਤੁਹਾਡੇ ਐ ਪਿੱਛੇ ਲਾਗੇ ਹਸਪਤਾਲ ਹੈਗਾ ਇੱਕ।
ਹਾਂਜੀ?
ਆ ਸਾਡੇ ਪਿੱਛੇ ਹਸਪਤਾਲ ਹੈਗਾ ਜੀ ਇੱਕ, ਉਹਦੇ ਪਿੱਛੇ ਕੁੜੀ ਰਹਿੰਦੀ ਵਾ।
ਅੱਛਾ।
ਕਹਿੰਦੀ ਕੁੜੀ ਜੁਆਇਨਿੰਗ ਹੋਈ ਐ। ਤੇ ਹਜੇ ਹਫ਼ਤਾ ਲਾ ਕੇ ਆਈ ਐ ਆਪਣੀ ਜੋਬ ਤੇ, ਤੇ ਮਤਲਬ ਕਹਿਣ ਦਾ ਭਾਵ ਐ ਸ਼ਨੀ, ਐਤਵਾਰ ਛੁੱਟੀ ਹੁੰਦੀ ਨਾ, ਸ਼ਨੀ ਅ ਵੀਰਵਾਰ ਨੂੰ ਆਈਏ, ਸ਼ਨੀਵਾਰ ਛੁੱਟੀ ਸੀ, ਸੋਮਵਾਰ ਗਈ ਏ। ਤੇ ਮੰਗਲਵਾਰ ਨੂੰ ਸਵੇਰੇ ਮਤਲਬ ਇੱਕ ਹਫ਼ਤਾ ਹੀ ਹੋਇਆ ਅਜੇ, ਮੰਗਲ ਨੈਕਸਟ ਮੰਗਲਵਾਰ ਨੂੰ
ਅੱਛਾ।
ਐਤਵਾਰ ਆਈ ਕਹਿੰਦੇ ਸਾਈਲੈਂਟ ਅਟੈਕ ਹੋਇਆ ਨਾਲ ਹੀ ਡੈਡ ਹੋ ਗਈ ਐ।
ਊ ਕੂੜੀ
ਹਾਂ।
ਅੱਛਾ!
ਹਾਂਜੀ-ਹਾਂਜੀ, ਤੇ ਚੰਡੀਗੜ੍ਹ ਚ ਪਤਾ ਨੀਂ ਕੇੜੀ ਜਗ੍ਹਾ ਸੀ? ਓਧਰ ਹਰਸੈਬ ਸਾਡੇ ਪਿੱਛੇ ਲਾਗੇ ਹਸਪਤਾਲ ਹੈਗਾ ਨਾਂ ਓਦੇ ਪਿਛੇ ਰੈਂਦੀ ਐ ਓ।
ਅੱਛਾ-ਅੱਛਾ-ਅੱਛਾ, ਓਕੇ। ਪਤਾ ਨੀਂ, ਹੋਏਗਾ, ਤੇ ਏਦਾਂ ਵੀ ਇਕਦਮ ਕੀ ਹੋ ਗਯਾ?
ਇੱਦਾਂ ਦਾ ਬੀਪੀ ਹਾਈ ਉਦ ਹੋ ਰੇਯਾ, ਸਾਰਾ ਮਿਲਾਵਟੀ ਚੀਜ਼ਾਂ ਕਰਕੇ।
ਓਕੇ-ਓਕੇ ਹੂੰ, ਏ ਤਾਂ ਹੈ ਅੱਜ-ਕੱਲ ਜੰਕ ਫੂਡ ਵੀ ਤਾਂ ਕਿੰਨਾ ਖਾਂਦੇ ਨੇ ਬੱਚੇ, ਬਾਰ ਦਾ ਈ ਖਾਂਦੇ ਨੇ ਮੋਸਟਲੀ।
ਮੈਂ ਕਦੇ ਆਪ-ਆਪ ਈਬੜਾ ਖਾਂਦੇ ਆ ਝੂਠ, ਬਾਰ ਐਸੀ ਆਪ ਵੀ ਬੜਾ ਖਾਂਨੇ ਆਂ।
ਹਾਂਜੀ-ਹਾਂਜੀ, ਏ ਤਾਂ ਹੈ। ਮੈਗੀ, ਪਾਸਤਾ ਏ ਸਭ ਕੁਛ ਚੱਲਦਾ ਆ।
ਏਈ ਚੀਜ਼ਾਂਰੈ ਗੀਆਂ, ਹੋਰ ਰੈ ਕੀ ਗਯਾ ਹੋਰ? ਜਮਾਨੇ ਲੋਕ ਖਾਂਦੇ ਸੀ ਬਾਜਰਾ, ਸਾਡੇ ਅੱਜ-ਕੱਲਦੇ ਜਮਾਨੇ ਚ ਬਾਜਰਾ ਕੋਈ ਖਾ ਨੀਂ ਸਕਦਾ।
ਸਈ ਗੱਲ ਐ, ਹੁਨ ਮੇਰੀ ਮੰਮੀ-ਪਾਪਾ ਨੂੰ ਤਾਂ ਕੁਛ ਨਈਂ ਪਤਾ ਸੀ ਚੌਮਿਨ, ਮੈਗੀ ਪਾਸਤਾ, ਏ ਤਾਂ ਆਪਾਂ ਖੁਦ ਵੱਡੇ ਹੋਏ ਆਂ ਤਾਂ ਪਾਪਾ-ਮਮੀ ਨੂੰ ਖਿਲਾਨੇ ਆਂ ਆਪ। ਪੀਜ਼ਾ, ਏ ਤਾਂ ਹੁਨ ਈਂ ਆਇਆ। ਪੀਜ਼ਾ, ਪਾਸਤਾ ਹੋ ਗਿਆ, ਏ ਚੀਜ਼ਾਂ। ਹਰ ਚੀਜ਼ ਚ ਮਿਲਾਵਟ ਹੈਗੀ ਏ, ਚਾਏ ਆਪਾਂ ਸਬਜ਼ੀਆਂ ਵੀ ਵੇਖ ਲਈਏ ਓਦੇ ਚ ਵੀ ਟੀਕੇ ਲੱਗਦੇ ਨੇ ਹੁਣ ਵ ਵੋਟਰਮੈਲਨ ਸੁ ਸੁਨੇਆ ਮੈਂ। ਕਿ ਵੋਟਰਮੈਲਨ ਖਾਨ ਨਾਲ ਕਿੰਨਾ ਤਬੀਅਤ ਖਰਾਬ ਹੋਈ ਐ, ਜੇੜੇ ਉਹ ਬੋਬੀ ਵੀਰੇ ਕੁੜੀ ਯੇ ਮਤਲਬ ਜੋ ਹੋਸਪਿਟਲ ਚ ਰੈ ਕੇ ਜੀਨੂੰ ਜੋਨਡਿਸ ਐ ਓ ਵੀ ਓਨੇ ਵੀ ਤਰਬੂਜ਼ ਈ ਖਾਇਆ ਸੀ, ਤੇ ਓਦੇ ਚ ਓਹੀ ਟੀਕੇ ਵਾਲੇ ਆ ਰੇ ਨੇ ਤਾਂ ਹੀ ਕਰਕੇ ਓਦੀ ਤਬੀਅਤ ਖਰਾਬ ਹੋਈ ਐ।
ਨਈਂ, ਆਪਾਂ ਨੂੰ ਬੋਤ ਘੱਟ ਖਾਈਦਾ ਵੈਸੇ ਵੀ ਐ, ਨਾ
ਨਈ ਮੇਰੇ ਪਾਪਾ ਤਾਂ ਲੈ ਕੇ ਨੀ ਆਰੇ, ਔ ਡਾਰ ਚੁੱਕੇ ਨੇ ਨਾ।
ਹਾਂ, ਔ ਪਾਨੀ ਦਾ ਈਂ ਰੌਲਾ ਹੁੰਦਾ ਵਾਂ, ਸਾਰੀ ਜਗ੍ਹਾ ਪਾਨੀ ਛੂਟ ਵੀ ਕਰਦਾ ਵਾ। ਹੁਨ ਮੈਂ ਵੀ ਹੇਮਕੁੰਟ ਸੁਣਾਆ ਤੇ ਪਾਪਾ ਜੀ ਕੈ ਰੇ ਸੀ ਪਾਨੀ ਦਾ ਧਿਆਨ ਰੱਖਣਾ, ਬਿਸਲੇਰੀ ਹੀ ਯੂਜ ਕਰਨਾ, ਹੋਰ ਕੋਈ ਨੀ ਯੂਜ ਕਰਨਾ ਤੁਸੀ।
ਹਾਂ, ਐ ਤਾਂ ਹੈ।
ਕਿਉਂਕਿ ਜਦੋਂ ਪਾਨੀ ਸਾਡਾ ਠੀਕ ਹੋਐਗਾ ਤਾਂ ਹੀ, ਆਪਾਂ ਸਫਰ ਕਰ ਸਕਦੇ ਹਾਂ ਅੱਗੇ ਵਧੀਆ।
ਸਈ ਗਾੱਲ ਐ, ਸਈ ਗੱਲ ਐ।
ਫਿਰ ਕੈਂਦੇ ਪਾਨੀ ਨੀ ਆਯਾ, ਫਿਰ ਤੁਸੀਂ ਉਲਟੀਆਂ ਵਗਾਓਗੇ ਓਥੇ।
ਤੇ ਮਤਲਬ ਅਗਰ ਜੇ ਅਗਰ ਆਪਾਂ ਜਾਈਐ ਹੇਮਕੁੰਟ ਸੈਬ ਤੇ ਕਿ ਮਤਲਬ ਬੋਤ ਜਾਦਾ ਥਕਾਵਟ ਹੋ ਜਾਂਦੀ, ਕਿੰਨੇ ਟਾਈਮ 'ਚ ਥਕਾਵਟ ਉਤਰ ਜਾਂਦੀ ਹੋਨੀ ਐ?
ਮੈਂ ਤਾ ਆਪ ਪੈਲੀ ਵਾਰੀ ਜਾਣਾ ਵਾ ਅਜੇ, ਬਾਕੀ ਦੇਖੋ ਮਾਰਜ ਰੰਗ ਨੇ ਜੇ ਲੈ ਗਿਆ, ਵਧੀਆ ਦਰਸ਼ਨ ਕਰਏਗਾ।
ਹਾਂ, ਨਈ ਏਦਾਂ ਤੇ ਹੈ ਕਿ ਬਈ ਜੇ ਬਾਬਾ ਜੀ ਨੇ ਬੁਲਾਯਾ ਤਾਂ ਦਰਸ਼ਨ ਦੇਖੋ ਚਾਏ ਜੀਨੂੰ, ਜੋ ਮਰਜ਼ੀ ਹੋਏ। ਕਿਆ ਨੂ ਕਿੰਨੀ ਸਾਸ ਦੀ ਪ੍ਰੋਬਲਮ ਹੁੰਦੀ, ਫੇਰ ਵੀ ਓ ਤੁਰ ਜਾਂਦੇ ਨੇ।
ਮੈਂ ਕਲ ਪਰਸੋ ਵੀਡੀਓ ਵੇਖੀ ਸੀ ਇੱਕ ਹਾਂਜੀ-ਹਾਂਜੀ ਓ ਹੈਂਡੀਕੈਪ ਹੈਗੀ ਸੀ। ਓਨੇ ਨਕਲੀ ਲਾ ਤ ਲਵਾਈ ਹੋਈ ਸੀ।
ਹਾਂ-ਹਾਂ, ਹਾਂ ਮੈਂ ਵੀ ਵੇਖੇਆ ਹਾਂ, ਮੈਂ ਵੀ ਵੇਖੇਆ। ਕੈਸੀ ਔ, ਤੇ ਕਿੰਨੇ ਬੁੱਢਾ- ਬੁੱਢੀ ਜਿਹੜੇ ਅੰਕਲ ਆਂਦੇ ਨੇ
ਹਾਂਜੀ- ਹਾਂਜੀ ਬਜ਼ੁਰਗ ਐ ਜਿਹੜੇ
ਹਾਂ, ਮੈਂਨੂੰ ਬੋਲਨਾ ਨੀ ਆਇਆ ਨਾ ਤੇ ਹਾਂ ਤੇ ਔ ਜਿਹੜੇ, ਹੁੰਦੇ ਨੇ ਔ ਵੀ ਕਿੰਨੇ ਜੰਮਦੇ ਨੇ ਹਨਾ। ਸਫ਼ਰ ਕਰਦੇ ਨੇ, ਏਨਾ ਈ ਔਰ ਉਹਨਾਂ ਦੇ ਬੈਗ ਏਨੇ ਭਾਰੀ ਭਾਰੀ ਹੁੰਦੇ ਨੇ, ਤੇ ਉਹ ਉਹਨਾਂ ਨੂੰ ਨਾਲ ਲੈ ਕੇ ਚਲਦੇ ਨੇ ਫੇਰ ਦੇਖ
ਜੀ-ਜੀ। ਓਈ ਮੈਂ ਕਹਿ ਰਿਹਾਂ ਉਹਦੇ ਚ ਕੱਲ ਪਰਸੋਂ ਮੈਂ ਇੱਕ ਵੀਡੀਓ ਵੇਖ ਰਿਹਾ ਸੀ, ਓਦੇ ਚ ਵਿਖਾ ਰਹੇ ਸੀ। ਸੀ ਜਿਦੇ ਕੋਲ ਕਾਰ ਏ ਔ -ਔ ਕੈਂਦੇ ਮੈਨੂੰ ਹੈਲੀਕਪਟਰ ਚਾਇਦਾ ਐ। ਜਿਦੇ ਕੋਲ ਹੈਲੀਕੋਪਟਰ ਐ, ਔ ਕੈਂਦੇ ਮੈਨੂ ਸ਼ਿਪ ਚਾਈਦੀ ਏ, ਕਮਲੇ ਜਿਹਦੇ ਕੋਲ ਸੈਕਲ ਤੇ ਔ ਨੀ ਵੇਖ ਰਏ।
ਸਬਰ ਨੀ ਹੈਗਾ ਨਾ, ਅੱਜ਼ ਕੱਲ ਦੀ ਜਨਰੇਸ਼ਨ ਚ ਸਬਰ ਨੀ ਹੈਗਾ।
ਔ ਰਾਮ ਨਾਲ ਬੰਦਾ ਬੈਠਾ ਹੀ, ਕੈਂਦਾ ਹਾ ਬੀ ਮੈਂ ਵੀ ਹੁੰਦਾਂ ਮੋਟਰਸਾਈਕਲ ਹਾਂ ਮੇਰੇ ਕੋਲ ਵੀ ਪੈਸੇ ਹੁੰਦੇ, ਇੱਕ ਕੈਦਾ ਮੇਰੇ ਕੋਲ ਲੱਤ ਹੁੰਦੀ ਮੈ ਰਾਮ ਨਾਲ ਤੁਰ ਤੇ ਹੁੰਦਾ ਆਪਣੇ ਪੈਰਾਂ 'ਤੇ। ਔ ਇੱਕ ਲੱਤ ਤੇ ਹੈਗਾ ਸੀ। ਦੋਨੋ ਲੱਤਾ ਟੁੱਟਿਆ ਸੀ ਉਹ ਕਹਿੰਦਾ ਬਾਬਾ ਇੱਕ ਲੱਤ ਤੋਂ ਇੱਕ ਲੱਤ ਤੇ ਦਿੰਦਾ ਕਿ ਮੈਂ ਆਪਣੇ ਸਹਾਰੇ ਚੱਲ ਤਾਂ ਪੈਂਦਾਂ।
ਹਾਂ, ਏ ਤਾਂ ਹੈ।
ਠੀਕ ਐ ਨਾ, ਤੀਜਾ ਬੰਦਾ ਕੈਂਦਾ ਹਾਂ ਬੀ ਮੇਰੀ ਅੱਖਾ ਤੇ ਹੁੰਦੀਆਂ ਮੈਂ ਵੇਖ ਤੇ ਸਕਦਾਂ ਹੋ ਕੀ ਰਿਆ। ਬਸ ਇਹੀ ਹਾਲ ਐ ਜੀ ਕੁੱਛ ਨੀ ਪਤਾ, ਕੁਝ ਨੀ ਪਤਾ ਕੌਣ ਕਦੇ ਕੀ ਹੋਜੇ।
ਜਿੰਨੇ ਜਿਦੇ ਕੋਲ ਹੈਗਾ ਓਨੂੰ ਕਦਰ ਨੀ ਹੈਗੀ, ਜਿਦੇ ਕੋਲ ਨਈ ਹੈਗਾ
ਆਪਾਂ ਵੀ ਉਦੇ ਵਿੱਚ ਹੈਗੇ ਆ, ਵੀ ਆਪਾਂ ਵੀ ਉਦੇ ਵਿੱਚ ਈ ਮਿਲੀਤ ਹੈਗੇ ਆ।
ਹਾਂ, ਏ ਤਾਂ ਹੈ।
ਜਿਸ ਟੈਮ ਸਾਡ ਸਾਡੇ ਕੋਲੋਂ ਓ ਚੀਜ਼, ਦੂਰ ਹੋ ਜਾਂਦੀ ਐ ਨਾ
ਹਾਂ- ਹਾਂ ਤਾਂ ਸਾਨੂੰ ਪਤਾ ਲੱਗ, ਤਾਂ ਸਾਨੂੰ ਕਦਰ ਆਂਦੀ ਆ ਏ ਤਾਂ ਹੈ। ਏ ਤਾਂ ਸਈ ਗੱਲ ਕਹਿ ਰੇ, ਚਲੋ ਜੀ ਹੁਨ ਸਾਡਾ ਟਾਇਮ ਹੋ ਗਿਆਂ ਜੀ।
ਚੰਗਾ ਜੀ, ਮਿਲਦੇ ਆ ਜੀ ਕੱਲ ਈ ਮੈਂ ਵੀ ਸੋਣ ਲੱਗਾ ਵਾਂ। ਠੀਕ ਐ ਜੀ।
ਹੁਣ ਐਂਡ ਨੀ ਹੋਏਗੀ ਕੋਲ। ਐਂਡ ਨੀ ਹੋ ਰੀ ਮੇਰੇ ਪਾਸੋਂ। ਕੋਲ ਐਂਡ ਕਰਨ ਦਾ ਰੌਲਾ ਬੀ ਏ।
ਬੰਦ ਨੀ ਹੁੰਦਾ
ਹੈਲੋ, ਯਾਰ ਏ ਰੌਲਾ ਕੀ ਏ ਕੋੋਲ ਈ ਨੀ ਐਂਡ ਹੁੰਦੀ।